ਸਤਿ ਸ੍ਰੀ ਅਕਾਲ ਹੋਰ ਕੀ ਹਾਲ ਤੁਹਾਡਾ?
ਤੁਹਾਡਾ ਕੀ ਹਾਲ ਹੈ?
ਮੇਰਾ ਵੀ ਵਧੀਆ ਹੋਰ ਕੀ ਕਰਦੇ ਹੋ ਅੱਜ ਕੱਲ ਤੁਸੀਂ?
ਕੁੱਝ ਨੀ ਬਸ ਕਾਰ ਚ। ਭੈਣ ਜੀ ਤੁਸੀਂ ਸਬਜ਼ੀ ਬੜੀ ਵਧੀਆ ਬਣਾਉਂਦੇ। ਤੇ ਉਹ।
ਹਾਂਜੀ ਹੋਰ ਤੁਸੀਂ ਕੀ ਬਣਾ ਲੈਂਦੇ ਹੋ?
ਮੈਂ ਬਣਾ।
ਕੀ ਕੀ ਬਣਾ ਲੈਂਦੇ ਹੋ ਜੋ ਸ ਸਭ ਤੋਂ ਵਧੀਆ ਤੁਹਾਡੀ ਫੇਵਰੇਟ ਸਬਜ਼ੀ ਹੋਵੇ ਕੀ ਕੀ ਬਣਾ ਲੈਂਦੇ ਉਹ?
ਵਗੈਰਾ।
ਕਿਸ ਤਰ੍ਹਾਂ ਬਣਾਉਂਦੇ ਹੋ?
ਬਸ ਉਵੇ ਤੜਕਾ ਤੋਂ ਮਤਲਬ ਗ੍ਰੇਵੀ ਬਣਾ ਕੇ ਉਹਦੀ ਫੇਰ
ਹਾਂਜੀ। ਹੋਰ ਸੁਣਾਓ? ਘਰ ਬਾਰ ਠੀਕ ਏ ਤੁਹਾਡਾ? ਡਾ
ਹਾਂਜੀ। ਠੀਕ ਤੁਸੀਂ ਸੁਣਾਓ?
ਸਭ ਵਧੀਆ ਤੁਸੀਂ ਕੜੀ ਨਹੀਂ ਬਣਾਂਦੇ ਆਚਾਰ ਨਹੀਂ ਪਾਂਦੇ?
ਨਹੀਂ।
ਹਾਂਜੀ ਭੈਣ ਜੀ ਤੁਸੀਂ ਕੜੀ ਚਾਰ ਨੀ ਪਾਂਦੇ?
ਭੈਣਜੀ ਆਚਾਰ ਨੀ ਪਾਂਦੇ।
ਕਿਉਂ ਤੁਹਾਨੂੰ ਪਾਉਣਾ ਨੀ ਆਉਂਦਾ।
ਚਲੋ ਮੈਂ ਤੁਹਾਨੂੰ ਦੱਸਦੀ ਹਾਂ ਤੁਸੀਂ ਅੰਬ ਲੈਕੇ ਕਹਣਾ ਬੁਜ਼ਾਰੋ ਅੰਬ ਲਿਆ ਕੇ ਹੁਣ ਤਾਂ ਅੱਜ ਕੱਲ ਤੇ ਮੌਸਮ ਚ ਤੇ ਬੜੇ ਅੰਬ ਮਿਲਦੇ ਨੇ ਥੋੜੇ ਸਸਤੇ ਵੀ ਹੋ ਜਾਂਦੇ ਨੇ।
ਹਾਂਜੀ।
ਉਹਨਾਂ ਨੂੰ ਕਟਵਾ ਕੇ ਤੇ ਉਹਨਾ ਨੂੰ ਧੁੱਪ ਲਗਵਾਣਾ ਠੀਕ ਹੈ। ਧੁੱਪ ਲਗਵਾ ਕੇ ਉਹਨਾਂ ਨੂੰ ਮਤਲਬ ਇੱਕ ਇੱਕ ਦਿਨ ਪੂਰੀ ਧੁੱਪ ਲਗਵਾ ਲੈਣਾ ਫਿਰ ਮਸਾਲੇ ਪਾਣਾ ਜਿਸ ਤਰ੍ਹਾਂ ਕਲੋਂਜੀ ਮੇਥਰੇ ਸੌਂਫ
ਅੱਛਾ।
ਜੋ ਤੁਸੀਂ ਪਾਉਣਾ ਚਾਹੁੰਦੇ ਹੋ ਨਮਕ ਮਿਰਚ ਅਤੇ ਤੇਲ। ਲਾ ਕੇ ਅਚਾਰ ਨੂੰ ਤੇ ਫਿਰ ਉਹਦੇ ਵਿੱਚ ਤੁਸੀਂ ਤੇਲ ਪਾਓ ਫਿਰਓਨੂੰ ਡੱਬੇ ਚ ਪਾ ਦੋ ਡੱਬੇ ਚ ਪਾ ਕੇ ਉਹਨੂੰ ਧੁੱਪੇ ਰੱਖ ਦੋ ਦੋ ਜਾਂ ਇੱਕ ਦਿਨ ਦੀ ਧੁੱਪ ਲਗਵਾਓ ਦੇਖੋ ਅਚਾਰ ਕਿੰਨਾ ਵਧੀਆ ਪੀਂਦਾ ਹੈ।
ਕੋਈ ਨੀ ਹੁਣ ਕਰਾਂਗੀ ਟਰਾਏ।
ਹਾਂਜੀ ਹੋਰ ਸੁਣਾਓ?
ਹੋਰ ਸਭ ਵਧੀਆ ਅਜ ਮੈਂ ਦਾਲ ਬਣਾਈ ਸੀ।
ਕਿਹੜੀ ਦਾਲ ਬਣਾਈ ਤੁਸੀਂ
ਮੂੰਗੀ ਧੋਤੀ,
ਅੱਛਾ ਮੁਦਾ ਪਿਆ ਜੇ, ਅੱਛਾ, ਹੋਰ,
ਹੋਰ ਸਭ ਵਧੀਆ, ਤੁਸੀਂ ਸੁਣਾਓ ਤੁਸੀਂ ਕੀ ਬਣਾਇਆ ਅੱਜ?
ਸੀ ਸੋਆਬੀਨ ਆਲੂ ਪਿਆਜ ਪਾ ਕੇ,
ਅੱਛਾ ਭਾਬੀ ਤੁਸੀਂ ਕੜੀ ਕਿ ਕਿਦਾਂ ਬਣਾਦੇ ਹੋ,
ਹੋਰ ਸੁਣਾਓ?
ਹੋਰ ਸਭ ਵਧੀਆ ਹਾਂਜੀ,
ਭੈਣ ਜੀ ਤੁਸੀਂ ਕੜੀ ਕਿੱਦਾਂ ਬਨਾਦੇ ਹੋ ਹਾਂਜੀ।